ਹੈਲੋ, ਹਾਂਜੀ!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 ਹੋਰ? ਕਿਵੇਂ ਯਾਦ ਕੀਤਾ। ਤਾ ਤੁਸੀਂ
ਬੰ ਹੋਰ ਕਰਾਂ? ਮੈਂ ਕਿਹਾ ਤੁਸੀਂ ਉਸ ਦਿਨ ਕੱਪ ਲੈ ਕੇ ਆਏ ਸੀ ਉਸ ਦਿਨ ਮੈਂ ਤੁਹਾਡੇ ਘਰ ਆਈ ਸੀ ਤੁਸੀਂ ਚਾਹ ਪਿਆਈ ਸੀ ਮੈਨੂੰ ਕੱਪ ਚ ਮੈਂ ਕਿਹਾ ਕੱਪ ਵੇਖਾਂ ਬੜੇ ਸੋਹਣੇ ਸੀ ਕੱਪ ਤੇ
ਅੱਛਾ ਅੱਛਾ ਉਹ ਸਾਡੇ ਨਾ ਇੱਥੇ ਬਾਜ਼ਾਰ ਲੱਗਦਾ ਐਤਵਾਰ ਦਾ
ਹਾਂ
ਸੰਡੇ ਮਾਰਕੀਟ ਲੱਗਦੀ ਹੈਗੀ ਸਾਡੀ ਇਹ ਤੇ ਤੇ ਉਹ ਸਾਰਾ ਸਟੋਕ ਆਪਣਾ ਹਫ਼ਤੇ ਦਾ ਕੱਢਦੇ
ਅੱਛਾ ਅੱਛਾ ਵਧੀਆ
ਅ ਟਪ ਹੋਗੇ, ਆਪਣੇ ਕੱਪੜੇ, ਬਰੱਸ਼ ਹੋਗੇ, ਵੈ ਭਾਂਡੇ ਵਗੈਰਾ ਹੋ ਗਏ ਆਪਣਾ ਕੱਢ ਲਣੇ ਹੈਨਾ ਸਟੋਕ
ਹਮ ਹਮ ਹਮ
ਕਿਸੇ ਕਮ ਨਾਲ ਜਾਂਦੀ ਵੀ ਸੀ ਅਸੀਂ ਗੁਰਦੁਆਰੇ ਜਾਂਦੇ ਆ ਨਾ ਸ ਮਤਲਬ ਸ਼ਾਮ ਆਪਾਂ ਸ਼ਾਮ ਦੇ ਟਾਈਮ ਉੱਥੇ ਜਾਂਦੇ ਹਾਂ ਨਾ ਗੁਰਦੁਆਰੇ ਸਾਹਿਬ ਤੇ ਫਿਰ ਉੱਥੋਂ ਮੈਂ ਲੈ ਕੇ ਆਈ ਸੀ ਸੀਗਾ
ਅੱਛਾ ਅੱਛਾ ਵਧੀਆ ਤੁਸੀਂ ਸ਼ੋਪਿੰਗ ਵਗੈਰਾ ਕਰ ਲੈਂਦੇ ਹੋਗੇ
ਜੀ ਹਾਂਜੀ
ਵਧੀਆ ਵਧੀਆ ਨਹੀਂ ਕੱਪ ਮੈਨੂੰ ਬੜੇ ਪਸੰਦ ਆਏ ਤੁਹਾਡੇ ਮੈਂ ਕਿਹਾ ਮੈਂ ਫੋਨ ਕਰਕੇ ਉਹਨਾਂ ਨੂੰ ਭੈਣ ਜੀ ਹੁਨਾ ਨੂੰ ਪੁੱਛਣਾ ਗੀ ਕੱਪ ਬੜੇ ਵਧੀਆ ਲੈ ਕੇ ਆਏ ਸੀ ਤੁਸੀਂ
ਨਹੀਂ ਮੈਂ ਉੱਥੋਂ ਹੀ ਲੈ ਕੇ ਆਈ ਸੀ ਸਾਡਾ ਨਾ ਸਹੀ ਬਜਟ ਪੈ ਜਾਂਦਾ ਹੈਗਾ ਸੇਲਿੰਗ ਦੀ ਮਾਰਕੀਟ ਵਿੱਚ ਨਾ ਸਹੀ ਮਤਲਬ ਉਹ ਫੇਿਰ ਸੇਲ ਦੇ ਲਾਂਦੇ ਨੇ ਕਿ ਮਤਲਬ ਸੌ ਦੇ ਛੇ ਇੱਕ ਸੌ ਵੀਹ ਦੇ ਛੇ ਤਿੰਨਲਬ ਮਤਲਬ ਏਦਾਂ ਕਰਕੇ
ਹਾਂ ਵਧੀਆ ਹਾਂ ਫੇਿਰ ਇੰਝ ਹੋ ਜਾਏਗਾ ਨਾ ਯੂਸ ਥਰੂ ਵੀ ਹੋ ਜਾਂ ਤਾਂ ਵੀ ਕੋਈ ਦਿੱਕਤ ਨੀ ਹੁੰਦੀ ਨਾ ਫਿਰ ਬੰਦੇ ਨੂੰ ਹਮ ਹਮ
ਫਿਰ ਨਾ ਜ਼ਿਆਦਾ ਰਹਿੰਦੇ ਤੇ ਜ਼ਿਆਦਾ ਫਿਰ ਟੁੱਟ ਜਾਂਣ ਤੇ ਦੁੱਖ ਵੀ ਨੀ ਇਨਾ ਨਾ
ਹਾਂ ਉਹੀ ਤਾਂ ਮੈਂ ਕਿਹਾ ਜ਼ਿਆਦਾ ਯੂਸ ਏਨ ਰੂ ਵੀ ਹੋ ਤੇ ਕੋਈ ਦਿੱਕਤ ਨੀ ਨਾ ਹੁੰਦੀ
ਹਾਂ ਹੋਰ ਤੁਸੀਂ ਸੁਣਾਓ ਘਰ ਬੱਚੇ ਵਗੈਰਾ ਬੱਚਿਆਂ ਦੀ ਛੁੱਟੀ
ਸਭ ਵਧੀਆ ਵਧੀਆ ਤੁਸੀਂ ਸੁਣਾਓ ਹੋਰ ਬੱਚਿਆਂ ਛੁੱਟੀਆਂ ਪੈ ਗਈਆਂ ਹੋੁਣ ਬੱਚੇ ਕਹਿੰਦੇ ਨੇ ਉਹ ਨਾਨਕੇ ਬੱਚੇ ਕਹਿੰਦੇ ਵੀ ਨਾਨਕੇ ਚੱਲੋ ਹੁਣ ਨਾਨੀ ਘਰ ਚੱਲੋ ਨਾਨੀ ਘਰ ਚੱਲੋ
ਸਾਡੇ ਆਏ ਦੇ ਨੇ
ਤਿੰਨ ਚਾਰ ਨੇ ਅੱਛਾ
ਹਮ ਸਾਛਡੇ ਆਏ ਦੇ ਬੱਚੇ ਅਰੇ ਰੋਣ ਸਾਨੂੰ ਵਹਿਣ ਨੀ ਦਿੰਦੇ ਦੋ ਮਿੰਟ ਵੇਹਲ ਵੇਲ ਨੀ ਰੱਖਦੇ ਸਾਨੂੰ ਬਿਲਕੁਲ ਦਾ ਵੀ ਬਹਿਣ ਨੀ ਦਿੰਦੇ ਕਦੀ ਉਹ ਖਾਣਾ ਤੇ ਕਦੀ ਇਹ ਖਾਣਾ ਕਦੀ ਇੱਥੇ ਜਾਣਾ ਕਦੀ ਉੱਥੇ ਜਾਣਾ ਸਾਰੀ ਦਿਹਾੜੀ ਇਹਨਾਂ ਨੂੰ ਖਿਡਣ ਚ ਲਾਗ ਜਾਂਦੀ ਹੈਗੀ ਆ
ਵਧੀਆ ਵਧੀਆ
ਹਾਂ ਸਾਰੀ ਸਾਰੀ ਦਿਹਾੜੀ ਇਹਨਾਂ ਦੇ ਨਿਕਲ ਜਾਂਦੀ ਹੈ
ਅੱਛੀ ਗੱਲ ਹੈ
ਉਹ ਮੇਰਾ ਇੱਧਰ ਬੱਚਾ ਹੈਗਾ ਹੈ ਛੋਟਾ ਤੇ ਉਹ ਬੜਾ ਹੀ ਪਰੇਸ਼ਾਨ ਕਰਦਾ ਵਾਰ ਵਾਰ ਪਾਣੀ ਚ ਪਾਣੀ ਜਾਈ ਜਾਣਗੇ ਨੋਰਮਲ ਬੱਚੇ ਹੁੰਦੇ ਪਾਣੀ ਚੋਂ ਡਰ ਲੱਗਦਾ ਕਿ ਇੱਥੇ ਸਾਡੇ ਬੱਚੇ ਕਿ ਵਾਰ ਵਾਰ ਪਾਣੀ ਚ ਵੜੀ ਜਾਣਗੇ ਜੇ ਕੱਢੋ ਫਿਰ ਇਹਨਾਂ ਨੇ ਰੋਣਾ ਜਰ ਹਾਂ ਜਦ ਕੋਈ ਕੱਪੜਾ ਵੀ ਧੋਣ ਧਣ ਜਾਓਗੇ ਤੇ ਬਸ ਇਹਨਾਂ ਨੂੰ ਇਹਨਾਂ ਨੂੰ ਪਾਣੀ ਚ ਪਹਿਲਾਂ ਪਾਲੋ ਤਾਂ ਇਹ ਸ਼ਾਂਤ ਬੈਠੇ ਰਹਿਣਗੇ ਤੇ ਅਸੀਂ ਕੋਈ ਕੰਮ ਕਰ ਸਕਦੇ ਹਾਂ
ਹੁੰਦਾ ਆ ਬ
ਰੱਬ ਦਾ ਸ਼ੁਕਰ ਹੈ ਕਿ ਛੁ ਛੁਟੀਆਂ ਵੀ ਗਰਮੀਆਂ ਚ ਪੈਂਦੀਆਂ ਕਿ ਬੱਚੇ ਪਾਣੀ ਚ ਪੈ ਜਾਂਦੇ ਖੇਡ ਲੈਂਦੇ ਹੈਗੇ ਨੇ ਹ ਜੇਕਰ ਠੰਡ ਚ ਬੰ ਹੋਣ ਤੇ ਇਨਾ ਦੇ ਟਿਕ
ਨਹੀਂ ਟਿਕਣਾ ਨੀ ਹੈ ਹੋਰ ਘਰ ਵੀ ਨੀ ਬਹਿਠ ਕੇ ਰਾਜੀ ਹੁੰਦੇ ਬੱਚੇ ਚੱਕ ਘਰੋਂ ਬਾਹਰ ਨਿਕਲਣ ਨੂੰ ਫਿਰਦੇ ਨੇ ਜਾਈਏ ਅਸੀਂ ਹੁਣ ਉਹੀ ਉਹ ਨਾ ਬੱਚੇ ਫੇਰ ਧੁੱਪ ਵੀ
ਇਹਨਾਂ ਨੂੰ ਨਾ ਧੁੱਪ ਬਰਦਾਸ਼ਤ ਤੇ ਨਾ ਇਹਨਾਂ ਨੂੰ ਬਰਦਾਸ਼ਤ ਹੁੰਦੀ ਜੇ ਠੰਡ
ਹਮ
ਭੈਣਜੀ ਬੜਾ ਪਰੇਸ਼ਾਨ ਕਰਦੇ ਹੈਗੇ ਜੇ
ਹਮ
ਇੱਕ ਅਸੀ ਪ ਲਿਆ ਹੋਇਆ ਜੀ ਕੁੱਤਾ ਪਾਲ ਲਿਆ ਹੋਇਆ ਉਹ ਵੀ ਬੜਾ ਪਰੇਸ਼ਾਨ ਕਰਦਾ ਹੈਗਾ
ਅੱਛਾ
ਹਮ ਉਹ ਵੀ ਆਪਣੇ ਬੱਚਿਆਂ ਵੱਖਣ ਹੀ ਰਹਿੰਦਾ ਹੈਗਾ ਜਿਹੜੇ ਬੱਚਿਆਂ ਨੇ ਖਾਣਾ ਨਾਲ ਖਾਣਾ ਖਾਂਦਾ ਨੀ ਹੈਗਾ ਗਾ ਮੇਰੇ ਬਿਨਾਂ ਜਦੋਂ ਤੱਕ ਮੈਂ ਨਾ ਖੁਵਾਵਾਂ ਦੇ ਖਾਂਦਾ ਨੀ ਹੈਗਾ ਰੋਟੀ ਰਾਟੀ ਨਹੀਂ ਖਾਂਦਾ
ਅੱਛਾ
ਰੋਟੀ ਰਾਟੀ ਨਹੀਂ ਖਾਂਦਾ ਹੈਗਾ
ਹਮ ਹੁੰਦਾ ਬੱਚਿਆਂ ਨੂੰ
ਜੇਕਰ ਮੈਂ ਕਿਤੇ ਛੱਡ ਕੇ ਚਲੀ ਜਾਂ ਘਰ ਮੰਮਾ ਵਗੈਰਾ ਹੁੰਦੇ ਆ ਤਾਂ ਕਹਿ ਕੇ ਜਾਵਾਂਗੀ ਨਾ ਵੀ ਰੋਟੀ ਖਾ ਲਈ ਮੈਂ ਚੱਲਣੀ ਆਂ ਕਿਧਰੇ ਜਿਹੜਾ ਪਾਲਿਆ ਹੋਇਆ ਅਸੀ ਤੇ ਖਾ ਲਏਗਾ ਜੇਕਰ ਮੈਨੂੰ ਧਿਆਨ ਭੁੱਲ ਗਿਆ ਫ ਮੈਂ ਨਹੀਂ ਕਹਿ ਪਾਈ ਤੇ ਉਹ ਉਹਨੇ ਕੀ ਕਰਨਾ ਉਹਓਨੇ ਜਦੋਂ ਕੋਈ ਬੁਰਕੀ ਲੈ ਕੇ ਗਿਆ ਨਾ ਦੇ ਮੂੰਹ ਦੇ ਕੋਲ ਤੇ ਉਹਨੇ ਉਹਦਾ ਚੱਕ ਮਾਰ ਲੈਣਾ ਤੇ ਖਾਣੀ ਨੀ ਹੈਗੀ ਬੜਾ ਗੁੱਸਾ ਬੜਾ ਗੁੱਸਾ
ਬੜੇ ਹਿਲ ਜਾਂਦੇ ਨੇ ਕੁੱਤੇ ਬੜੇ ਹਿਲ ਜਾਂਦੇ ਨੇ
ਬੜਾ ਬੜਾ ਗੁੱਸਾ ਕਰਦਾ ਜੇਕਰ ਕਿਸੇ ਹੋਰ ਨੇ ਕੁਹਾਤਾ ਚਾਹੇ ਮੈਂ ਘੰਟੇ ਵਸੇ ਬਾਹਰ ਜਾਵਾਂ ਤੇ ਭਾਵੇਂ ਮੈਂ ਦੋ ਦਿਣਾ ਵਸੇ ਬਾਹਰ ਜਾਵਾਂ ਓਨੇ ਪਿਓ ਦੇ ਪੁੱਤਰ ਨੇ ਰੋਟੀ ਨੀ ਖਾਣੀ
ਹੇਲ ਜਾਂਦੇ ਨੇ
ਹਾਂ। ਉਹਨੇ ਰੋਟੀ ਨੀ ਖਾਣੀ, ਫੇਰ ਮੈਨੂੰ ਵੀਡੀਓ ਕਾਲ ਤੇ ਦਿਖਾਉਣਗੇ ਬਈਆ ਰੋਟੀ ਨੀ ਖਾ ਰਿਹਾ ਫੇਰ ਮੈਂ ਉਹਨੂੰ ਕਹਾਂਗੀ ਬਈ ਬੇਟੇ ਖਾ ਲੈ ਰੋਟੀ ਨੀ ਤੇ ਫੇਰ ਕਿੱਥੇ ਜਾ ਕੇ ਉਹਨੇ ਖਾਣੀ।
ਹਮੱਮ, ਹੁਨਦੈ ਕੁੱਤੇਆਂ ਨਾ ਆਪਣਾ ਮੋਹ ਪਾ ਲੈਂਦੇ ਨੇ ਕੁੱਤੇ ਬੜੇ ਨਾ।
ਚਿਆਂ ਵਾਕਨ ਕਰਦੇ ਨੇ ਬਿਲਕੁਲ।
ਹਮੱਮ।
ਬਚਿਆ ਆਕਨ ਕਰਦੇ ਹੈਗੇ ਨੇ ਜੇ ਕਰ ਕਿਤੇ ਮੈਂ ਗੱਲ ਨੀ ਕਰਾਂਗੀ ਤੇ ਏਨੇ ਰੋਨ ਲੱਗ ਜਾਨਾ। ਮੈਨੂੰ ਬਈ ਹੱਥ ਪੈਰ ਮਾਰਨ ਲੱਗ ਜੇਗਾਚਚਚ ਬਈ ਬੋਲਦੀ ਨੀ ਬਾਈ ਮੇਰੇ ਨਾਲ ਕੁਛ ਹੋ ਗਿਆ। ਹਾਂ
ਹੁੰਦਾ ਬੜਾ ਮੋਹ ਕਰਦੇ ਨੇ ਹਨਾ। ਜਾਨਵਰ ਹੀ ਦੇਖੋ ਵਫ਼ਾਦਾਰ ਹੁੰਦਾ ਹੈ।
ਜੇਕਰ ਮੈਨੂੰ ਕਿ ਤੇ ਬਾਹਰ ਲੈਆ ਤੇ ਮੇਰਾ ਕਿਥੇ ਧਿਆਨ ਹੁਣ ਇੱਧਰ ਉੱਧਰ ਹੋ ਜੲ ਗਾ ਜੇਕਰ ਐ ਕਿਤੇ ਕਿਸੇ ਦਾ ਕੁਛ ਘਰਦੇ ਜਾਂਨ ਕਿਸੇ ਨੂੰ ਕੋਈ ਗਮਲਾ-ਗਮਲਾ ਤੋੜਤਾ ਹੈਗਾ ਤੇ ਇਹ ਚੁੱਪ ਆ ਚੁੱਪ ਹੋ ਕੇ ਨਾ ਮੇਰੇ ਕੋਲ ਆਕੇ ਬਹਿ ਜਾਂਦਾ, ਬਈ ਹੁਣ ਜੇ ਮੈਂ ਕੁਛ ਕੀ ਹਨ ਇਨੇ ਮੇਰਾ ਪਟਾਸਾ ਲਾਦੇਨਾ ਹੈ। ਫਿਰ ਮਨੁ ਕੁੱਟ ਪੈਣੀ ਆ ਹੁਣ। ਫੇਰ ਜਦੋਂ ਦੇ ਇਹਨੇ ਕੋਲ ਆ ਕੇ ਬੰਦਾ ਸ਼ਾਂ ਤੇਰੇ ਬਹਿਣਾ ਮੈਂ ਸਮਝ ਹੀ ਜਾਨਾ ਕਿ ਹਾਂ ਬਈ ਇਹ ਕੁੱਝ ਕਰਕੇ ਆਇਆ ਕਾਰਾ।
ਹਮ-ਹਮ-ਹਮ। ਉਹਦਾ।
ਹਾਂ, ਬੜਾ ਸ਼ਾਂਤੀ ਨਾਲ ਬੈਜਾਂਦਾ ਜਦ ਇਹਨੇ ਲਾਡਾ ਚ ਆਨੈ ਤੇ ਇਹਨੇ ਕਈ ਜਾਨਾ ਬਈ ਮੇਰੇ ਸਿਰ ਤੇ ਹੱਥ ਫੇਰੀ ਜਾਓ ਬਸ। ਫੇਰ ਤੁਸੀ ਕਿੱਥੇ ਨੀ ਜਾਨਾ। ਜਦ ਐ ਖੇਡਦਾ ਹੋਏ ਅਗਰ ਖੇਡ ਹਾਂ, ਜੈ ਖੇਡਨਾ ਛੱਡ ਜਾਓ ਨਾ ਫੇਰ ਨਿ ਇਹਨੇ ਹੱਥ ਚ ਆਨਾ ਫੇਰ ਤੇ ਇਹਨੇ ਸਾਰਾ ਘਰ ਸਿਰ ਤੇ ਚੁੱਕ ਲੈਣਾ ਬਈ ਕਦੀ ਨੂੰ ਬੁਲਾ ਤੇ ਕਦੀ ਇਹਨੂੰ ਤੇ ਕਦੀ ਕੁਛ ਤੇ ਕਦੀ ਕੁਛ ਬੱਚੇ ਵੀ ਲੱਗੇ ਰਹਿੰਦੇ ਆਣੇ ਨਾਲ ਹੂੰ।
ਬਚੇ ਹਾਂ ਬੱਚੇ ਤਾਂ ਵੈਸੇ ਚੀਜ਼ਾਂ ਵੇਖਦੇ ਆਹ
ਆ ਮੈਂ ਬਿਲਕੁਲ ਸਾਫ ਕਰਕੇ ਰੱਖਣੀ ਆ ਆਪਣੇ ਡੋਗੀ ਨੂੰ ਨਾ ਬਿਲਕੁਲ ਸਾਫ਼ ਕਰਕੇ ਕਲੀਨ ਕਰਕੇ ਬੈਡ ਬੂਡ ਤੇ ਰੱਖਣੀ ਆ ਮੈਂ ਬਚ ਚੇ ਨਾਲ ਖੇਡ ਲੈਂਦੇ ਹੈਗੇ ਨੇ ਉਹਨਾਂ ਦੇ
ਹੂੰ, ਨਹੀਂ ਠੀਕ ਆ ਨਹੀਂ ਨਹੀਂ ਵਧੀ
ਬੜੇ ਪਿਆਰੇ ਨੇ ਬੜੇ, ਸਾਡਾ ਆਪ ਮੇਰਾ ਆਪ ਨੀ ਮਨ ਲੱਗ ਵੈਸੇ ਜੇਕਰ ਮੈਂ ਕਿੱਥੇ ਲੰਘ ਜਾਂ ਤਾਂ ਮੈਨੂੰ ਮੈਂ ਫਿਰ ਦੋ ਦੋ ਮਿੰਟ ਬਾਅਦ ਮੰਮੀ ਨੂੰ ਕਲ ਕਰਕੇ ਪੁੱਛਾਂਗੀ ਮੰਮੀ ਇਹਨੇ ਪਾਣੀ ਪੀਤਾ? ਮੰਮੀ ਰੋਟੀ ਖਾਧੀ ਇਹਨੇ? ਕਿ ਮੰਮੀ ਬਾਹਰ ਗਿਆ ਹੈਗਾ?
ਜਾਂਦਾ ਹੁੰਦਾ ਮੋਹ ਪੈ ਜਾਂਦਾ ਔਰ
ਬਿਲਕੁਲ ਲੱਗਦਾ। ਬਿਲਕੁਲ ਬੱਚਿਆ
ਫੇਰ ਤੁਸੀਂ ਕਿੱਥੇ ਅਗਰ ਬਾਹਰ ਜਾਂਦੇ ਹੋਗੇ ਤੋਂ ਤਿੰਨ ਦਿਨਾਂ ਸੀ ਤੇ ਫਿਰ ਲੈ ਕੇ ਜਾਂਦੇ ਹੋ?
ਹਾਂ ਮੈਂ ਲੈ ਕੇ ਜਾਂਨੀ ਹਾਂ
ਅੱਛਾ
ਮੈਂ ਨਾਲ ਲੈ ਕੇ ਜਾਂਦੀ ਸੀ ਨਾ ਮੇਰਾ ਮਨ ਲੱਗਦਾ ਨਾ ਇਹਦਾ ਲੱਗਦਾ। ਐ ਪਿੱਛੋਂ ਰੋਟੀ ਰਾਟੀ ਨੀ ਖਾਂਦਾ ਖਾਣ ਨੂੰ ਫਿਰ ਮੇਰਾ ਵੀ ਜੀਅ ਨੀ ਕਰਦਾ ਹਾਏ ਪਿੱਛੇ ਉਹ ਰੋਟੀ ਨੀ ਖਾਂਦਾ ਮੈਂ ਤੇ ਕੀ ਖਾਵਾਂ ਫੇਿਰ
ਹਾਂ ਹੋਦਾ ਆ
ਜੰਮਾ ਜੀਅ ਨਹੀ ਕਰਦਾ ਬਾਹਰ ਫਿਰ ਕੁਛ ਖਾਣ ਦਾ ਜਬ ਤੱਕ ਮੈਂ ਇਹਦੇ ਨੂੰ ਗੱਲ ਨੀ ਕਰਾਂਗੀ ਤੇ ਮੇ ਮੈਨੂੰ ਸ਼ਾਂਤੀ ਨਹੀਂ ਹੋਣੀ ਮੇਰੇ ਦਿਲ ਨੂੰ ਸਕੂਨ ਜਿਹਾ ਨਹੀਂ ਮਿਲਦਾ।
ਓਤੇ ਹੈ
ਹੂੰ ਬੜੇ ਪਿਆਰੇ ਲੱਗ ਤਿਲੰਮਬਰੇ
ਔਰ ਸੁਣਾਓ?
ਹੋਰ ਤੁਸੀਂ ਸੁਣਾਓ। ਤੁਸੀਂ ਰੋਟੀ ਰਾਟੀ ਖਾ ਲਈ?
ਬਸ ਹੋਰ ਬਸ ਬਨਦਾ ਪਿਆ। ਹਰ ਬੱਚਾ ਦੀ ਫਰਮਾਇਸ਼ ਰਾਤੀ, ਰਾਤ ਦੀ ਫਰਮਾਇਸ਼ ਬਚ ਚੜੇ ਆਲੂ--ਪੂੜੀ ਆਲੂ
ਵਾਹ ਜੀ ਆਲੂ ਪੂੜੀ ਫਿਰ ਤੇ ਮੇਰਾ ਵੀ ਆਣਾ ਬਣਦਾ ਮੈਂ ਕਿਹਾ
ਹਾਂ ਜੋ ਆ ਜੋ
ਨਹੀਂ ਨਹੀਂ ਬਸ ਟੈਮ ਨੀ ਨਾ ਲੱਗਦਾ ਜ ਜਲਦੀ ਕਿਤੇ ਟੈਮ ਨੀ ਲੱਗਦਾ ਘਰ ਦੇ ਕੰਮਾਂ ਚ ਹੀ ਵੇਹਲ ਹੀ ਨਹੀਂ ਮਿਲਦਾ ਹੈਗਾ ਲੱ ਕਿਥੇ
ਹਮ ਹ
ਤੇ ਕਦੀ ਕੁਛ ਹੋ ਜਾਂਦਾ ਹੈਗਾ
ਈ ਆ
ਤਾਂ
ਹਮ ਹੋਰ ਸੁਣਾਓ
ਬਸ ਵਧੀਆ ਤੁਸੀਂ ਸੁਣਾਓ ਕਿ ਕੀ ਚੱਲ ਰਿਹਾ ਅਜ ਕੱਲ
ਬਸ ਕੀ ਚੱਲਣਾ ਗਰਮੀ ਚੱਲਦੀ ਪਈਏ ਏਸੀ ਸੀ ੳਸੀ ਚਲਾ ਕੇ ਬਹਿਣਾ ਪੈਂਦਾ ਹੈ
ਏ ਸੀ ਤੇ ਸਾਡੇ ਇੱਥੇ ਦੁਪਹਿਰੇ ਚੱਲਦੇ ਹੀ ਨਹੀਂ ਹੈਗੇ ਜੀ ਉਹ ਵਾਰ ਵਾਰ ਬੰਦ ਹੋ ਜਾਏ ਇਏਡੀ ਗਰਮੀ ਇੱਥੇ ਪਈਦੀ ਹੈ ਕਿ ਉਹ ਵਾਰ ਵਾਰ ਉਹਨਾਂ ਨੇ ਬੰਦ ਹੋ ਜਾਣਾ ਏਸੀਆਂਨੇ ਬੜਾ ਦੁਖੀ ਕਰਦੇ ਨੇ ਹਨਾ
ਤੇ ਅਸੀਂ ਕੱਟ ਮਾਰ ਜਾਂਦਾ ਉਹਨਾ ਨਾ ਗਰਮੀ ਥੋੜੀ ਹੈ
ਹਮ ਚੱਲਦੇ ਹੀ ਨੀ ਚੱਲਦੇ ਹੀ ਨਹੀਂ ਹੈਗੇ ਗਰਮੀ 'ਚ ਨਾ
ਹੋਰ ਸੁਣਾਓ ਕੀ ਹਾਲ ਹੈ ਤੁਹਾਡਾ ਆਓ ਕਿਸੇ ਦਿਨ ਮਾਰੋ ਘਰ ਚੱਕਰ
ਹਾਂਜੀ ਹਾਂਜੀ ਆਵਾਂਗੀ ਕਿਸੇ ਦਿਨ ਟੈਮ ਕੱਢ ਕੇ ਨਾ ਜੋਂ ਲੱਗਿਆ ਟੈਮ ਕਿਸੇ ਦਿਨ ਦਾ ਜੇ ਸਪੇਸ਼ਲ ਤੇ ਟੈਮ ਹੀ ਨੀ ਕੱਢਿਆ ਜਾਂਦਾ ਜੀ ਕਦੀ ਉੱਧਰ ਚੱਕਰ ਲੱਗੇਗਾ ਤੇ ਫੇਰ ਮੈਂ ਕਿਹਾ ਫੇਰ ਆਵਾਂਗੀ
ਆਓ ਆਓ ਜਰੂਰ ਸਪੈਸ਼ਲ ਆਓ ਹੁਣ ਤੁਸੀਂ ਸਪੈਸ਼ਲ ਇੱਕ
ਹਾਂ ਬਸ ਦੇਖ ਦੇਖੋ ਹੁਣ ਕਦੋਂ ਓਥੇ ਚੱਕਰ ਲੱਗਦਾ ਤੇ ਕਦੋਂ ਆਉਣੀ ਆ ਹਾਂਜੀ ਚਲੋ ਮੈਂ ਨਾ ਕਰਨੀ ਆ ਹਾਂ ਕਰਨੀ ਆ ਮੈਂ ਨਾ ਇੱਥੇ ਬੱਚੇ ਉਹ ਕਰਦੇ ਨਾ ਹਾਂਜੀ
ਠੀਕ ਓਕੇ ਜੀ ਸਤਿ ਸ੍ਰੀ ਅਕਾਲ